ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਠੀਕ ਹੋ ਵਧੀਆ?
ਹਾਂਜੀ, ਅਸੀਂ ਵੀ ਵਧੀਆ।
ਕੀ ਬਨਾ ਲਿਆ ਅੱਜ?
ਅੱਜ ਆਲੂ ਦੀਆਂ ਪਰੌਂਠੀਆਂ ਬਨਾ ਲਈੀਆਂ।
ਅੱਛਾ-ਅੱਛਾ, ਅੱਜ ਮੇਰੀ ਬੇਟੀ ਨੇ ਬਨਾ ਓਨੇ ਬਣਾਈਆਂ ਨੇ, ਹਰਪ੍ਰੀਤ ਨੇ ਬਣਾਈਆਂ ਨੇ ਆਲੂ ਦੀਆਂ ਪਰੋਠੀਆਂ।
ਹਾਂ ਮੇਰੇ ਨਾ ਆਲੂ ਪਏ ਸੀ, ਭੁੱਲ ਗਈ ਸੀ ਆਲੂ ਬਨਾਏ ਸੀ ਨਾ।
ਹਾਂਜੀ-ਹਾਂਜੀ ਮੈਂ ਤੇ ਕੱਲ ਕੋਫਤੇ ਬਨਾਏ ਸੀ, ਬਾਲਾਂ ਨੇ ਖਾਧੇ ਨੀ ਚੁੱਕ ਕੇ ਮਿਕਸੀ ਚਲਾ ਤੇ ਚਾਲ ਪਏ ਸੀ ਵੀ ਮਿਕਸੀ ਚ ਚਲਾ ਤੇ ਪਿਆਜ਼, ਹਰੀਆਂ ਮਿਰਚਾਂ ਕੱਟ ਕੇ, ਆਟੇ ਚ ਪਾਏ ਨਮਕ, ਮਿਰਚ ਤਾਂ ਪਾ ਕੇ ਪਰੌਂਠੇ ਬਣਾ ਕੇ ਦੇਤੇ ਖਾਓ।
ਅੱਛਾ।
ਹਾਂ ਹਾਂ
ਚਾਵਲ ਵੀ ਮਿਕਸੀ 'ਚ ਪਾਤੇ
ਵਿੱਚ ਚਾਵਲ ਕਦੇ ਤੁਸੀਂ ਚਾਵਲ ਰਾਤ ਦੇ ਬੱਚ ਜਾਂਦੇ ਨੇ ਨਾ
ਹਾਂਜੀ
ਉਹਨਾਂ ਨੂੰ ਰੱਖ ਲਓ ਮਤਲਬ ਕੱਜ ਕੇ ਰੱਖੋ ਫਰਿੱਜ ਦੇ ਵਿੱਚ ਤਾਂ ਕਿ ਉਹ ਸੁੱਕਣ ਨਹੀਂ। ਦੋ ਉਬਲੇ ਹੋਏ ਆਲੂ ਪਾ ਕੇ ਉਹਨੂੰ ਮਿਕਸੀ ਚਲਾ ਲੋ।
ਅੱਛਾ
ਉਹ ਆਟਾ ਜਿਹਾ ਬਣ ਜਾਂਦਾ ਹਲਕਾ ਜਿਹਾ ਵਿੱਚ ਆਟਾ ਪਾਓ ਕਦੀ ਰੋਟੀ ਬਣਾ ਕੇ ੳਦੋ ਜੀ ਐਡੀ ਸੋਫਟ ਰੋਟੀ ਬਣੇਗੀ ਐਡੀ ਸੋਫਟ ਰੋਟੀ ਬਣੇਗੀ ਮੂੰਹ ਚ ਪਾਂਦਿਆਂ ਹੀ, ਏਂਜ ਲੱਗੇ ਗਾ
ਘੁੱਲ ਜਾਏਗੀ ਆਲੂ ਤੋਂ ਉਬਲੇ ਹੋ ਚਾਵਲ ਲਉ
ਹਾਂ ਚਾਵਲ ਉਬਲੇ ਹੋਏ ਤੇ ਰੋਟੀ ਉਹ
ਆਲੂ ਚਲੋ ਮੈਂ ਕੱਲ ਨੂੰ ਟਰਾਈ ਕਰਾਂਗੀ ਕਿਉਂਕਿ ਅੱਜ ਤਾਂ ਅੱਜ ਤਾਂ ਇਕਾਦਸ਼ੀ ਹੋਗੀਏ ਨਾ ਅ ਚਾਵਲ ਨੀ ਖਾਣੇ ਮੈਂ ਬਣਾਏ ਸੀ ਰਾਤੀ
ਅੱਛਾ, ਅੱਛਾ ਹੋਰ ਤੁਹਾਨੂੰ ਇਹ ਦੱਸਾਂ ਤੁਸੀਂ ਸੂਜੀ ਦੇ ਪਰਾਂਠੇ ਬਣਾਏ ਨੇ
ਨਹੀਂ ਅਸੀ ਤਾ ਸੁਨਣੇ ਹੀ ਪਹਿਲੀ ਵਾਰ ਆ
ਹਾ ਹਾ ਅਸੀਂ ਤੇ ਸੂਜੀ ਦੇ ਪਰਾਂਠੇ ਵੀ ਟਰਾਈ ਕਰ ਚੁੱਕੇ ਆ
ਤੁਸੀਂ ਐਕਸਪੈਰੀਮੈਂਟ ਡਾਇਰੈਕਟਰ ਹੈਗੇ ਹੋ
ਹਾਂ ਥੋੜ੍ਹਾ ਪਾਣੀ ਉਹਦੇ 'ਚ ਗਰਮ ਕਰਕੇ ਬੋਇਲ ਕੋ ਉਹ ਆਲੂ ਪਾ ਲਓ ਸੂਜੀ ਕੜਾ ਆਕਣ ਬਣਜੇ ਗਾ ਤਾਂ ੳਨੂੰ ਥੱਲੇ ਲਾ ਦਿਓ ਪਾਣੀ 'ਚ ਘੁਲਾ ਖੁਲਾ ਕੇ ਥੋੜ੍ਹੀ ਦੇਰ ਰੈਸਟ ਵਾਸਤੇ ਰੱਖੋ ਮਗਰੋ ਰੋਟੀਆਂ ਬਣਾਓ ਬੜੀਆਂ ਸੋਫਟ ਬਣਦੀਆਂ ਜੇ।
ਅੱਛਾ ਇਸ ਤਰ੍ਹਾਂ ਹੀ ਬਣਦੀਆਂ ਨੇ ਨਾ ਉਹਨਾ ਵੇਲਣੀਆ ਥੌੜ੍ਹੀ ਨਾ ਪੈਂਦੀਆਂ ਨੇ ਵਾਲੀ ਰੋਟੀ।
ਨਹੀਂ ਵੇਲਣੀਆਂ ਪੈਣਗੀਆਂ। ਪੰਨੀ ਲਗਾ ਕੇ ਤੇਲ ਲਗਾ ਕੇ ਵਿੱਚ ਪੇੜਾ ਰੱਖੋ ਪੁੱਲ ਪੁਲੇ, ਪੁਲੇ ਹੱਥਾਂ ਨਾਲ ਵੇਲੋ। ਜਿੰਨੀ ਮਰਜ਼ੀ ਵੱਡੀ ਰੋਟੀ ਕਰੋ।
ਅੱਛਾ,
ਹਾਂ ਪਹਿਲੇ ਪਹਿਲੇ ਤੇ ਨਿੱਕੀਆਂ ਨਿੱਕੀਆਂ ਬਣਨਗੀਆਂ ਫੇਰ ਉਹ ਹੱਥ ਆਰਾਮ ਨਾਲ ਸੈੱਟ ਹੋ ਜਾਂਦਾ ਨਾ। ਫੇਰ ਆਰਾਮ ਨਾਲ ਬਣ ਜਾਂਦੀਆਂ ਨੇ।
ਤੁਸੀਂ ਇੰਨੀ ਦੂਰ ਬੈਠੇ ਹੋ ਪੰਜਾਬ।
ਹਾ ਹਾ
ਅ ਪੁੱਠੇ 'ਚ ਤਾਂ ਨੀ ਸਵਾਦ ਕਮ ਹੋਗੇਨੇ।
ਹਾ, ਹਾ ਅ ਤੇ ਕੰਮ ਮੈ ਕਰਦੀ ਰਹਿੰਦੀ ਆ ਫੇਰੇ ਬੱਚੇ ਕਹਿੰਦੇ ਨੇ ਮੰਮੀ ਤੂੰ ਕੀ ਕਰਦੀ ਰਹਿੰਦੀ ਆ।
ਹਮ ਖਾ ਲੈਂਦੇ ਨੇ ਨਾ ਬੱਸ ਖਾਣਾ ਚਾਹੀਦਾ ਕੁਛ ਵੀ ਨਾ ਉਹ ਖਾ ਲੈਣ ਬੱਸ ਬੱਚੇ
ਮੇਰੇ ਬੱਚੇ ਖਾਣ ਨਾ ਖਾਣ ਮੇਰੇ ਹਸਬੈਂਡ ਖਾ ਲੈਂਦੇ ਨੇ ਵਿਚਾਰੇ ਕੁਛ ਵੀ ਦੇ ਦੋ ਚੁਪ ਭਰ ਕੇ ਖਾ ਲੈਣ
ਬੱਸ ਫਿਰ ਤਾਂਈ ਤੇ ਤੁਹਾਡੀ ਹਿੰਮਤ ਪਈ ਐਕਸਪੈਰੀਮੈਂਟ ਕਰਨ ਦੀ
ਹਾਂ ਕੋਈ ਨਾ ਖਾਵੇ ਚੀਜ਼ ਉਹ ਕਹਿਣਗੇ ਮੈਨੂੰ ਦੇ ਲਿਆ ਮੇਰੇ ਕੋਲ ਲਿਆ ਇੱਦਰ ਲਿਆ।
ਹਾਂ ਉਹੀ ਉਹੀ ਗੱਲ ਏ
ਖਾ ਲੈਂਦੇ ਨੇ
ਮੇਰੇ ਹਸਬੈਂਡ ਵੀ ਐਸੇ ਤਰਾ ਦੇ ਹੀਂ ਹੈਗੇ ਲੇਕਿਨ ਥੋੜਾ ਜਿਹਾ ਜ਼ਿਆਦਾ ਐਕਸਪੈਰੀਮੈਂਟ ਹੋ ਗਿਆ ਸੂਜੀ ਦੇ ਬਣਾਉਣਦੀਆ
ਨਹੀਂ ਨਹੀਂ ਬਹੁਤ ਸਵਾਦ ਬਣਦੇ ਨੇ ਖੁਦ ਕਹਿੰਦੇ ਨੇ ਸੂਜੀ ਦੇ ਬਣਾ ਲਓ ਰੋਟੀਆਂ ਸਵਾਦ ਬਣਦੀਆਂ ਨੇ।
ਅੱਛਾ ਅਸੀਂ ਤਾਂ ਚੀਲੇ ਬਣਾਈ ਦੇ ਨੇ ਸੂਜੀ ਦੇ ਨਾ ਸੂਜੀ ਦੇ ਚੀਲੇ ਹੋ ਗਏ ਇਡਲੀ ਹੋ ਗਈ।
ਕਦੀ ਤੁਸੀਂ ਕੋਟੂ ਦੇ ਆਟੇ ਦੇ ਚੀਲੇ ਬਣਾਏ ਜੇ ਲੋਕੀ ਪਾ ਕੇ।
ਕੁੱਟੂ ਤੇ ਆਟੇ ਦੇ।
ਹਾਂ
ਕੁੱਟੂ ਦਾ ਆਟਾ ਤਾਂ ਅਸੀਂ ਖੂਬ ਖਾਈਦਾ ਵਰਤ ਵ
ਵਰਤ ਹੁੰਦੇ ਨਾ, ਹਾਂ ਥੋੜੇ ਲੋਕੀ ਕੱਦੂ ਕਸ ਕਰ ਲੋ। ਹਲਕੀ- ਹਲਕੀ ਨੀਚੋੜ ਲੋ ਮਤਲਬ ਉਹਦੇ 'ਚ ਪਾਣੀ ਜ਼ਿਆਦਾ ਹੋਵੇ, ਰਿਕੁਰਮੈਂਟ ਹੋਵੇ ਤਾਂ ਮਗਰੋ ਲੋਕੀ ਵਾਲਾ ਪਾਣੀ ਪਾ ਦੇਣਾ
ਹ
ਜਿਵੇਂ ਲੋਕੀ ਦਾ ਉਹ, ਚੀਲਿਆਂ ਦਾ ਬੈਟਰ ਬਣਾਉਦੇ ਹੋ ਨਾ ਇੰਜ ਉਹਦਾ ਬੈਟਰ ਬਣਾ ਲਓ।
ਅੱਛਾ
ਤਵੇ ਦੇ ਉੱਤੇ ਬਣਾਓ, ਪਤਲੇ- ਪਤਲੇ ਔਰ ਆਲੂਆਂ ਦੀ ਸਬਜ਼ੀ ਨਾਲ ਖਾਓ, ਆਏ ਹਾਏ ਕਿਆ ਮਜ਼ਾ ਆਉਂਦਾ ਹੈ।
ਚਲੋ, ਉਹ ਵੀ ਉਹ ਤਾਂ ਟਰਾਈ ਕਰਾਂਗੇ ਕਿਉਂਕਿ ਮੇਰੇ ਸਾਰੇ ਵਰਤ ਹੁੰਦੇ ਨੇ।
ਉਹ ਮੈਂ ਤੇ ਨਾ, ਅਸੀਂ ਮਤਲਬ ਦੇਖੋ ਰੱਖਦੇ ਤਾਂ ਹੈ ਨਹੀਂ ਮਗਰ ਸਮਾਨ ਸਭ ਦਾ। ਸਭ ਆਪਣੀ ਜਗ੍ਹਾ ਬਹੁਤ ਅੱਛੇ ਨੇ, ਵਾਹਿਗੁਰੂ ਸਾਹਿਬ ਨੂੰ ਬਹੁਤ ਅੱਛੇ ਨੇ ਸਭ ਤਰਫ ਲੇਕਿਨ ਮੈਂ ਵਰਤ ਨਹੀ ਰੱਖਦੀ, ਲੇਕਿਨ ਮੈਂ ਕੋਟੂ ਜ਼ਰੂਰ ਬਣਾ ਕੇ ਖਾਂਦੀ ਹਾਂ, ਪਕੌੜੇ, ਟਿਕੀਆਂ ਵਗੈਰਾ
ਅਰੇ ਬਹੁਤ ਹਿੰਦੂ ਹਿੰਦੀ ਭਾਸ਼ਾ ਜਿਹੜੇ ਵਰਤ, ਜਿੰਨਾਂ ਦੇ ਹੁੰਦੇ ਨੇ, ਸਾਡੇ ਤੇ ਤਾਂ ਹੁੰਦੇ ਨੇ। ਉਹ ਵੀ ਵਰਤ ਰੱਖੇ ਨੇ ਰੱਖੇ ਤਾਂ ਵੀ ਬਣਾ ਕੇ ਖਾਂਦੇ ਨੇ ਕਿਉਕਿ ਉਹ ਸਵਾਦ ਹੀ ਬੜਾ ਲੱਗਦਾ ਹੈ। ਕੁੱਟੂ, ਕੁੱਟੂ ਤੋਂ ਖੈਰ ਗਰਮ ਹੁੰਦਾ ਸਿੰਘਾੜਾ, ਸਿੰਘਾੜਾ ਹੀ ਬ ਬਣਾਈਦਾ ਸੀ ਕੁੱਟੂ ਬਹੁਤ ਗਰਮ ਹੁੰਦਾ।
ਹਾਂਜੀ ਜੀ ਮੈਂ ਤੇ ਬਹੁਤ ਖਾਂਦੀ ਹਾਂ, ਮੈਂ ਤੇ ਬੱਚੇ ਕਹਿੰਦੇ ਨੇ ਮੰਮੀ ਖੁਸ਼ਬੂ ਆਉਂਦੀ ਵੀ ਇਹ ਲੋਕਾਂ ਦੇ ਘਰੋਂ ਕੋ ਕੁੱਟੂ ਦੀ ਤ ਮਸ ਨੂੰ ਲੈ ਕੇ ਆਉਂਦੇ ਅਸੀ ਵੀ
ਸਹੀ ਗੱਲ ਹੈ ਮੇਰੀ ਵੀ ਨਾ ਕੁੜੀ ਰੱਖਦੀ ਵਰਤ ਇਸ ਕਰਕੇ ਮੈਂ ਕਿਹਾ ਬੇਟਾ ਤੂੰ ਨਹੀਂ ਵੀ ਰੱਖੇਗੀ ਮੈਂ ਤਬ ਵੀ ਬਣਾ ਦੂੰਗੀ। ਨਹੀਂ ਮੰਮਾ ਵਰਤ ਰੱਖੇ ਹੋਰ
ਅਗਰ ਅਸੀਂ ਮਤਲਬ ਚਲੋ ਨਹੀਂ ਕਰਦੇ ਨਾ ਕੋਈ ਤਿਉਹਾਰ ਅਗਰ ਜਿਵੇਂ ਕੋਈ ਵੀ ਤਿਉਹਾਰ ਹੁੰਦਾ ਨਾ, ਉਹਦੇ ਹਿਸਾਬ ਨਾਲ ਅਸੀਂ ਵੀ ਆਪਣੇ ਘਰ ਚੀਜ਼ ਬਣਾ ਲੈਣੇ ਹਾਂ। ਅਰੇ ਢਿੱਡ ਤੇ ਭਰਨਾ, ਢਿੱਡ ਤੇ ਭਰਨਾ
ਅੱਛਾ ਅਸੀਂ, ਅਸੀਂ ਮੁਸਲਮਾਨ ਨੀ ਹੈਗੇ ਆ, ਫਿਰ ਵੀ ਅਸੀਂ ਸੇਵੀਆਂ ਬਣਾਉਂਦੇ ਹਾਂ ਨਾ।
ਹਾਂ, ਉਹੀ ਤਾਂ ਕਹਿ ਰਹੀ ਹ ਐ ਨਹੀਂ ਤੇ ਇਈਓ ਸਹੀ।
ਹੋਰ ਕੀ, ਜਰੂਰੀ ਥੋੜ੍ਹਾ ਕਿ ਅਸੀਂ ਵਰਤ ਰੱਖੀਏ। ਮੈਂ ਅੱਛਾ, ਹੁਣ ਤਾਂ ਵਰਤ ਰੱਖਣੇ ਸ਼ੁਰੂ ਕਰ ਦਿਤੇ। ੱ ਟਾਈਮ ਕਿਉਂਕਿ ਮੇਰੇ ਹਸਬੈਂਡ ਸਾਰੇ ਵਰਤ ਰਖਦੇ ਨੇ ਸਾਰੇ ਨਰਾਤੇ ਉਹ ਤੋਂ ਉਹ ਤਾਂ ਲੌਂਗ ਰੱਖਦੇ ਨੇ।
ਤੁਸੀਂ ਕਦੀ ਸਾਬੂ ਦਾਣੇੇ ਦੀ ਖਿਚੜੀ ਟਰਾਈ ਕੀਤੀ ਹੈ?
ਹਾਂਜੀ ਉਹ ਤਾਂ ਬਣਾਉਂਦੇ ਹਾਂ ਅਸੀਂ ਨਾ, ਸਾਬੂਦਾਨੇ ਦੀ ਖਿਚੜੀ ਉਹ ਵਰਤਾ ਵਿਚ ਵੀ ਬਣਾਈ ਦੀ ਹੈ।
ਅਸੀਂ ਤਾਂ ਉਸ ਦਿਨ ਪਹਿਲੀ ਵਾਰ ਬਣਾ ਕੇ ਖਾਈ। ਭਾਈ ਸਾਹਿਬ ਬੜੀ ਸਵਾਦ ਲੱਗੀ। ਦੇਸੀ ਘਿਓ 'ਚ ਬਣਾਈ ਬੜੀ ਸਵਾਦ ਲੱਗੀ।
ਸਾਬੂਦਾਨੇ ਦੀ ਬਣਾਓ, ਸਵਾਂਗ ਦੇ ਚਾਵਲ ਨੀ ਹੁੰਦੇ ਜਿਹੜੇ ਸਾਮਕ ਤੇ ਉਹਨਾਂ ਦੀ ਬਣਾਓ, ਆਲੂ ਪਾ ਕੇ ਉਹ ਵੀ ਬੜੀ ਹਮ, ਉਹ ਵੀ ਬੜੇ ਸਵਾਦ ਬਣਦੇ ਆ, ਸਾਬੂਦਾਨੇ ਦੀ।
ਸੱਸ ਸਾਡੀ, ਉਹ ਪਤਾ ਨੀ ਕਿਵੇਂ ਕਰਦੇ ਸੀ ਵਰਤ ਵਾਲੇ ਚਾਵਲ ਹੁੰਦੇ ਨੇ ਨਾ
ਹਮ- ਹਮ
ਉਹਨਾਂ ਨੂੰ ਪਤਾ ਨਹੀਂ ਕਿਵੇਂ ਪਕਾਉਂਦੇ ਸੀ ਕਿ ਉਹਨਾਂ ਨੂੰ ਪਕਾਉਂਦੇ -ਪਕਾਉਂਦੇ ਨਾ ਆਟੇ ਵ ਆਟੇ ਪਾਗਣ ਕਰ ਲੈਂਦੇ ਸੀ, ਆਟਾ ਬਣਾ ਦਿੰਦੇ ਸੀ ਉਹਦਾ ਸਭ ਦਾ।
ਉਹ ਭਿਗੋ ਕੇ ਰੱਖਦੇ ਹੋਣਗੇ ਬਹੁਤ ਦੇਰ ਉਹਦੇ ਬਾਅਦ ਫਿਰ ਨਾ ਉਬ ਉਬਲਣ ਰੱਖ ਦਿੰਦੇ ਹੋਣਗੇ ਪਾਣੀ ਉਹ ਹਿਸਾਬ ਨਾਲ ਬਣਦੇ ਹੋਣਗੇ ਨਾ।
ਹਾਂ ਪਤਾ ਨੀ ਔਰ ਪਤਾ ਫੇਰ ਉਹਨੂੰ ਆਟੇ ਵਕਣ ਠੰਡਾ ਕਰਕੇ, ਆਟੇ ਵਕਣ ਹਲਕਾ ਤੇਲ ਹਥ ਲਾ ਕੇ ਤੇ ਐਡੀਆਂ- ਐਡੀਆਂ ਵੱਡੀਆਂ ਰੋਟੀਆਂ ਬਣਾਉਂਦੇ ਸੀ, ਉਹਦੀਆਂ ਬੜੀਆਂ ਸੁਆਦ ਰੋਟੀਆਂ ਬਣਦੀਆਂ ਸੀ।
ਹਮ, ਉਸਕੀ ਹਾਂਜੀ, ਅਸੀਂ ਤਾਂ ਪੂੜੀ ਬਣਾ ਲੈਂਦੇ ਹਾਂ ਉਹਦੀ ਨਾ।
ਹਾਂ ਅਸੀਂ ਤਾਂ ਪੂੜੀਆਂ ਵਗੈਰਾ ਬਣਾ ਲੈਂਦੇ ਹ ਚਲੋ ਕੋਟੂ ਕਿਸ ਟਾਈਮ ਬੰਦਾ ਨੀ ਖਾਣ ਤੇ ਮਨ ਕਰਦਾ। ਲੇਕਿਨ ਮੰਮੀ ਤੇ ਚਾਵਲ ਦੇ ਬੜੀ ਸਵਾਦ ਬਣਾਉਂਦੇ ਸੀ, ਕਹਿੰਦੇ ਨਾ ਬਈ ਪਹਿਲੇ ਲੋਕ ਅਲਗ ਨੀ ਕਰਦੇ ਸੀ, ਸਾਡੇ ਵਰਗੇ ਤੇ ਇੱਕ ਚੀਜ ਬਨਾ ਕੇ ਕੈਣਗੇ ਅਰੇ ਥੱਕ ਗੇ ਛੋੜ।
ਅਰੇ ਤੁਸੀਂ ਓ ਓਨੀ ਦੇਖੀ? ਇੱਕ ਆਂਦੀ ਏ ਟੀਵੀ ਚ ਆਂਟੀ ਏ ਓ ਪੰਜਾਬ ਦੀ ਹੈਗੀ ਏ ਓ ਆਂਟੀ, ਯੂਟਿਊਬਰ ਹੈਗੀ ਏ ਓ ਚੈਨਲ ਬਨਾਏਆ ਓ ਓਨੇ ਆਪਨਾ।
ਅੱਛਾ-ਅੱਛਾ।
ਹਾਂ, ਓਨੇ ਬਡੇ-ਵੱਡੇ ਕੜਾਏ ਐਨੀਆਂ ਵੱਡੀਆਂ-ਵੱਡੀਆਂ ਕੜਾਈਆਂ ਐਨੇ ਵੱਡੇ-ਵੱਡੇ ਪਤੀਲੇ ਹਾਂ, ਹਾਂ ਬੁੱਡੀ ਜੀ ਆਂਟੀ ਏ ਮੁੰਡੇ ਵੀ ਕਰਦੇ ਨੇ ਓ ਮੁੰਡੇ ਹੈਗੇ ਨੇ ਕਿ ਬੋ ਹੈਗੇ ਨੇ ਓ ਵਿੱਚ ਹਾਂ, ਹਾਂ, ਹਾਂ। ਮੈਂ ਜਰੂਰ ਦੇਖਨੀ ਆ ਕੱਲ ਮੈਂ ਵੇਖੇਆ ਕੇ, ਕੇਕ ਬਨਾਯਾ ਓਨੇ ਜੈਲੀ ਦਾ ਦੱਸੋ
ਅਰੇ ਅਸੀਂ ਤੇ, ਏਦਾਂ ਈ ਬਿਨਾਂ ਜੈਲੀ ਦਾ ਈ ਅਪਨਾ ਦਿਮਾਗ ਚਲਾ ਲੈਂਨੇ ਆਂ ਏਦਰੋਂ ਕਰੋ ਏਦਰੋ ਹਾਂ।
ਸਈ ਓਨੇ ਅਗਰ, ਅਗਰ ਪਾਏਆ ਚੀਨੀ ਪਾਈ ਓਰ ਸਾਰੇ ਫ੍ਰੂਟ ਕੱਟ ਕੇ ਪਾਤੇ ਵਾਰੀ-ਵਾਰੀ ਪਾਈ ਜਾਂਦੀ ਸੀ। ਤੇ ਓ ਮੈਂ ਕੇਆ ਬੇਟਾ ਬੜਾ ਆਸਾਨ ਬਨਾਏਯਾ ਕੇਕ।
ਓਈ ਨਾ ਕੇ, ਓ ਸਾਨੂੰ ਦੇਖੋ ਅਸੀਂ ਪਾੜ ਕੇ ਨੀ ਬਨਾ ਸਕਦੇ ਕਿਉ ਕਿ ਅਸੀਂ ਵੇਖ ਕੇ ਬਨਾ ਸਕਦੇ ਆ।
ਹਾਂ ਓ ਆਂਟੀ ਬੜਾ, ਮੈਂ ਕੇਆ ਏਨੇ ਬੜੇ ਐਕਸਪੈਰੀਮੈਂਟ ਬਜੋ ਔਰ ਹਿੰਮਤ ਮੈ ਕੈਨੀ ਐਨੀ ਬੁੱਡੀ ਹੈਗੀ ਓ। ਫੇਰ ਵੀ ਓਦੀ ਹਿੰਮਤ ਦੇਖ ਕੇ ਹਿੰਮਤ ਮਿਲਦੀ ਏ।
ਹਾਂਜੀ, ਬਨਾਈਆਂ ਲੋਕੀ ਵਾਲੀ ਰੋਟੀਆਂ ਫੇਰ ਨੀ?
ਹਾਜੇ ਨੀ ਬਨਾਈਆਂ, ਕੱਲ ਤਾਂ ਓ ਬਣਾਈ ਸੀ ਅਸੀ ਡਿਨਰ ਚ ਕੀ ਬਣਾਏਆ ਸੀ ਅਰਬੀ ਬਣਾਈ ਸੀ ਕੱਲ।
ਮੈਂ ਅਰਬੀ ਲਿਆਈ ਦੀ ਆ, ਮੈਂ ਰਾਤੀ ਬਨਾਵਾਂਗੀ।
ਹਾਂ, ਅਰਬੀ ਕੱਟ ਕੇ ਬਣਾਨਾ ਸੁੱਕੀ ਬਣਾਂਦੇ ਆ ਅਸੀਂ ਉਬਾਲ ਕੇ ਨੀ ਬਣਾਦੀ ਮੈਂ।
ਨਾ-ਨਾ ਅਸੀਂ ਨੀ ਉਬਾਲ ਕੇ ਉਬਾਲ ਕੇ ਗੋਏਆ ਹੋ ਜਾਂਦੀ ਏ।
ਹਾਂ, ਮੈਨੂੰ ਮੇਰੇ ਬੱ ਸਵਾਦ ਵੀ ਨੀ ਲੱਗਦੀ ਓ ਬੜੀ ਅਜੀਬ ਜੀ ਲੱਗਦੀ ਮੈਨੂੰ, ਸੁੱਕੀ ਕੱਟ ਕੇ ਬਨਾਓ ਓਰ, ਦੇਰ ਤੱਕ ਓਨੂੰ ਫ੍ਰਾਈ ਕਰ ਕਰਦੇ ਰੋ ਕਿੰਨੀ ਸਵਾਦ ਹੋਂਦੀ ਕਰੰਚੀ ਦੀ ਆਵਾਜ ਵੀ ਆਵਾਜ ਨੀ ਆਂਦੀ ਔਰ ਕਿੰਨੀ ਸਵਾਦ ਹੋਂਦੀ ਨਾਲ ਲੱਗਦੀ ਓ
ਹੂੰ, ਰਾਤੀ ਬਨਾਵਾਂਗੀ ਕਿ ਹੋਨ ਤੇ ਓ ਬਣਾਏ ਨੇ ਘੀਆ ਪਾ ਕੇ ਛੋਲੇ ਦੀ ਦਾਲ
ਅੱਛਾ, ਅੱਜਵੈਨ ਪਾਦੇਨਾ ਓਦੇ ਚ ਥੋੜੀ ਜੀ ਨਾ
ਅੱਛਾ, ਸਵੇਰੇ ਹਾਂ, ਅਰਬੀ ਨੂੰ ਤੇ ਅਜਵੈਨ ਦਾ ਈ ਤੜਕਾ ਲਾਂਨੀ ਆ ਮੈਂ ਹੋਰ ਕੁਛ ਨੀ ਪਾਂਦੀ।
ਹਾਂ, ਫੇਰ ਥੋੜੀ ਵਾਈ ਨੀ ਕਰਦੀ
ਹਾਂ, ਅਜਵੈਨ ਓਰ ਪੇਆਜ ਪਾ ਕੇ ਤੜਕਾ ਲਾ ਕੇ ਫੇਰ
ਅਸੀਂ ਪੇਆਜ਼ ਵੀ ਨੀ ਪਾਂਦੇ, ਅਸੀ ਨੀਰੀ ਅਰਵੀ ਬਣਾਈ ਦੀ ਏ ਬੜੀ ਸੁਆਦ ਬਨਦੀ ਏ।
ਓ ਬੱਚੇ ਨੀ ਮੰਨਦੇ ਨਾ, ਓ ਕੈਂਦੇ ਨੇ ਇੱਕ-ਅੱਦਾ ਪੇਆਜ ਜਰੂਰ ਪਾ।
ਅੱਛਾ, ਪਿਆਜਾਂ ਨਾਲ ਨਾ ਮੈਨੂੰ ਮਿੱਠੀ-ਮਿੱਠੀ ਲੱਗਦੀ ਏ।
ਓ ਬੱਚੇ ਨੀ ਮੰਨਦੇ ਨਾ ਸਾਡੇ।
ਅੱਛਾ।
ਓ ਮੇਰਾ, ਛੋਟਾ ਮੁੰਡਾ ਵੇਖੋ ਸਾਰੇ ਕਾੰਮ ਕਰ ਲੇਗਾ। ਕੱਚਾ ਪੇਆਜ ਖਾ ਲੇਗਾ, ਸਬਜੀਆਂ ਚ ਪੇਆਜ। ਖਾ ਲੇਗਾ ਚਾ ਚਾਵਲਾ ਚ, ਪੇਆਜ ਨਈ ਖਾਏਗਾ ਚਾਵਲਾ ਦੇ ਵਿੱਚ ਇੱਕ ਏਕ ਪੇਆਜ ਚ
ਹਾਏ ਰੱਬਾ, ਐਈ ਬੱਚੇਆਂ ਦੀ ਮੈਨੂੰ ਸਮਝ ਨੀ ਆਂਦੀ ਮਟਰ ਨੀ ਖਾਂਦੇ ਮੇਰੇ ਬੱਚੇ ਦੇ ਮਟਰ ਕਿੰਨੇ ਲੋਕੀ ਦ ਮੈਂਗੇ ਵੀ ਹੋਣਗੇ ਤਾਂ ਲੈ ਕੇ ਆਂਦੇ ਨੇ ਪਾਈਆ ਮਟਰ, ਪਰ ਮੇਰੇ ਘਾਰ ਸਸਤੇ ਵੀ ਹੋਣਗੇ ਤਾਂ ਵੀ ਨੀ ਆਂਦੇ ਮ
ਤੁਸੀ ਮਟਰ ਨਈ ਖਾਂਦੇ ਬੱਚੇ, ਮਟਰਾਂ ਦੀ ਕਚੋੜੀਆਂ ਬਣਾ ਦੇਆ ਕਰੋ ਬੱਚੇਆਂ ਨੂੰ ਮਟਰਾਂ ਦੇ ਪਕ ਓ ਬਣਾ ਦੇਆ ਕਰੋ ਬੱਚੇਆਂ ਨੂੰ ਪਰੌਂਠੇ।
ਅਰੇ ਐਨਾ ਨੂੰ ਸਵਾਦ ਆ ਜਾਂਦਾ ਓਦਾ, ਮਟਰ ਤਾਂ ਕਿਸੇ ਵੀ ਚੀਜ਼ ਚ ਆਗ ਤ ਬੂਰਾਦਾ ਵੀ ਕੱਡ ਲੈਨਗੇ ਓਦਾ
ਸੀ ਨਾ ਉਬਾਲ ਕੇ ਮਿਕਸੀ ਚ ਗ੍ਰਾਇੰਡ ਕਰੋ ਪਿੱਠੀ ਬਨਾਓ ਓਦੀ, ਥੋੜੀ-ਥੋੜੀ ਪਰਾਠੇਆਂ ਚ ਭਰੋ ਤੇ ਖਵਾਓ ਪਤਾ ਈ ਨੀ ਲੱਗੇਗਾ ਐਨਾਂ ਨੂੰ।
ਮੈਂ ਕਿਹਾ ਜਿਹੜੇ ਬੱਚੇ ਮੇਰੀ ਚੀਜ਼ ਨੀ ਖਾਂਦੇ ਮੈਂ ਤਾ ਉਹ ਵੀ ਖਵਾ ਕੇ ਵਖਾਂਦਾ ਇਹਨਾਂ ਨੂੰ।
ਹਾਂ ਕਹਿ ਨਹੀਂ ਸਕਦੇ ਐ ਨੀ ਖਾਣਾ। ਹਾਂ-ਹਾਂ-ਹਾਂ ਮੈਨੂੰ ਕਹਿ ਨੀ ਸਕਦੇ ਮੰਮੀ ਇਹ ਨੀ ਖਾਣਾ ਪਤਾ ਅਗਲੇ ਦਿਨ ਇਹਓ ਬਣਾ ਕੇ ਧਰੇਗੀ।
ਕੜੀ ਜਰੂਰ ਬਣਾਉਣਾ ਮੇਰੇ ਇਸ ਤੇਲ ਤੋਂ।
ਹਾਂ ਕੜੀ ਬਣਾਵਾਂਗੀ। ਹਾਂਜੀ ਕੜੀ ਤਾਂ ਮੈਂ ਜ਼ਰੂਰ ਬਣਾਵਾਂਗੀ। ਹਾਂਜੀ-ਹਾਂਜੀ, ਹੋਰ
ਆਪਾਂ ਅਸੀਂ ਤਿੰਨੋਂ ਗੱਲ ਕਰਦੇ ਹਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਟਾਈਮ ਦਾ ਟਾਈਮ ਕਿਸ ਤਰ੍ਹਾਂ ਬੀਤ ਗਿਆ।
ਹਾਂ ਉਸ ਦਿਨ ਮੈਂ ਵੀ ਕਰਦੇ-ਕਰਦੇ ਪਤਾ ਹੀ ਨੀ ਲੱਗਿਆ ਕਿ ਹੋ ਗਿਆ ਟਾਈਮ ਦੇ ਬਸ ਪਤਾ ਹੀ ਨੀ ਲੱਗਦਾ, ਬੱਚੇ ਕਹਿੰਦੇ ਨੇ ਮੰਮੀ ਤੂੰ ਅੱਜ ਕੀ ਕੀਤਾ ਇੱਕ ਕੰਮ ਹੀ ਨੀ ਏਡਾ ਸਾਂਭਿਆ। ਮੈਂ ਕਿਹਾ ਮੈਂ ਕੀ ਕਰਾਂ, ਚਲੋ ਠੀਕ ਹੈ ਫੇਰ ਕਰ
ਠੀਕ ਹੈ ਜੀ ਠੀਕ ਹੈ ਓਕੇ ਜੀ।
ਠੀਕ ਹੈ ਜੀ ਠੀਕ ਹੈ ਫੇਰ ਕਰਨੇ ਆ ਹਨਾ।
ਹਾਂਜੀ ਠੀਕ, ਤੁਸੀਂ ਕਰਨਾ ਹੁਣ।